ਹੈਲੋ
ਹੈਲੋ
ਹੈਲੋ
ਹਾਂਜੀ ਆ ਰਹੀ ਆਵਾਜ਼
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਹੋਰ ਕੈਸੇ ਹੋ, ਘਰ ਸਭ ਵਧੀਆ। ਹੈਲੋ ਹੈਲੋ, ਹਾਂਜੀ-ਹਾਂਜੀ ਸਾਡੇ ਘਰ ਸਭ ਵਧੀਆ, ਤੁਸੀਂ ਦਸੋ ਤੁਹਾਡੇ ਘਰ ਸਭ ਠੀਕ।
ਹਾਂਜੀ-ਹਾਂਜੀ, ਸਭ ਵਧੀਆ
ਠੀਕ-ਠੀਕ, ਹੋਰ ਕੀ ਕਰ ਰਹੇ ਸੀ।
ਬਸ ਖਾਲੀ ਬੈਠੇ ਸੀ। ਮੈਂ ਕਿਹਾ ਆਪ ਨੂੰ ਕਾਲ ਹੀ ਕਰ ਲਈਏ ਬੈਠੇ- ਬੈਠੇ।
ਵਧੀਆ-ਵਧੀਆ ਨਾਸ਼ਤਾ ਹੋ ਗਿਆ।
ਹਾਂਜੀ।
ਕੀ ਬਣਾਇਆ ਸੀ ਫੇਰ।
ਅਸੀਂ ਤੇ ਉਹੀ ਬਣਾਏ ਸੀਗੇ। ਆਪਣਾ ਫੇਮਸ ਖਾਣਾ ਆਲੂ ਦੇ ਪਰਾਂਠੇ।
ਅੱਛਾ-ਅੱਛਾ। ਵਧੀਆ ਜੀ ਵਧੀਆ ਸਾਡੇ ਪਾਸੇ। ਤਾਂ ਚਲੋ, ਮੌਸਮ ਵੀ ਮਾੜਾ ਮੀਂਹ ਵਾਲਾ ਹੋਏ ਦਾ। ਤੇ ਚਲੋ ਇਸ ਮੌਸਮ ਤੇ ਬਣ ਹੀ ਜਾਂਦੇ ਨੇ। ਤੇ ਗਰਮੀ ਤੇ ਕਿੱਥੇ ਬਣਦੇ ਨੇਂ
ਠੀਕ। ਹਾਂਜੀ-ਹਾਂਜੀ। ਹੋਰ ਅੱਜ ਬਾਤ ਕਰਾਂਗੇ ਸਾਫ਼ ਸਫ਼ਾਈ ਤੇ।
ਬਿਲਕੁਲ-ਬਿਲਕੁਲ।
ਹੈਨਾ, ਹਾਂਜੀ । ਸਾਨੂੰ ਆਪਣੇ ਆਸ ਪਾਸ ਦੀ ਸਾਫ਼ ਸਫ਼ਾਈ ਰੱਖਣੀ ਚਾਹੀਦੀ ਐ।
ਬਿਲਕੁਲ-ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ। ਡਾਕਟਰ ਵੀ ਇਹ ਸਲਾਹ ਦਿੰਦੇ ਨੇ ਸਾਨੂੰ ਕਿ ਤੁਸੀਂ? ਆਪਣਾ ਪਰਸਨਲ ਹਾਈਜੀਨ ਵੀ ਰੱਖੋ। ਰੋਟੀ ਖਾਣ ਤੋਂ ਪਹਿਲੇ ਰੋਟੀ ਬਣਾਉਣ ਤੋਂ ਬਾਅਦ। ਆਪਣੇ ਹੱਥ ਧੋਵੇ ਕਿਉਂਕਿ। ਸਾਡੇ ਹੱਥ ਤੇ ਇੰਨੇ ਕੀਟਾਣੂ ਹੁੰਦੇ ਨੇ। ਸਾਨੂੰ ਦਿਖਦੇ ਤੇ ਹੈ ਨੀ। ਅਸੀਂ ਕੁੱਛ ਖਾਇਆ ਨਾਲ ਮੂੰਹ ਚਲੇ ਜਾਂਦੇ ਨੇ। ਫ਼ਿਰ ਬਿਮਾਰੀਆਂ ਹੋ ਜਾਂਦੀਆਂ ਨੇ।
ਹਾਂਜੀ। ਇਹੀ ਨਾ ਕਿ ਸਾਨੂੰ ਖਾਣਾ ਬਣਾਉਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਕਰ।
ਹਾਂਜੀ। ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਏ। ਹੋਰ ਦੇਖੋ ਦੇਖ ਹੁਣ ਕਈ ਉਹ ਕਈ ਲੇਡੀਜ਼ ਆਪਣੇ ਘਰ ਸਫ਼ਾਈਆਂ ਵੀ ਨਹੀਂ ਕਰਦੀਆਂ। ਤੇ ਇੱਦਾਂ ਹੀ ਰਹਿੰਦੀ ਗੰਦਗੀ ਦੇਖੋ। ਮੱਖੀਆਂ-ਮੱਛਰ ਜੇਸੈ ਉਹ ਆਉਂਦੇ ਨੇ। ਫੇਰ ਦੇਖੋ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ।
ਬਿਮਾਰੀ।
। ਬਿਲਕੁਲ-ਬਿਲਕੁਲ। ਬਿਲਕੁਲ ਦੇਖੋ। ਉਹੀ ਗੱਲ ਏ ਨਾ ਦੇਖੋ ਅਸੀਂ । ਘਰ ਸਾਫ਼ ਰੱਖਾਂਗੇ ਤੇ ਅਸੀਂ ਆਪ ਵੀ ਅੱਛੇ ਰਵਾਂਗੇ। ਹੈਲਥ ਸਾਡੀ ਅੱਛੀ ਰਹੇਗੀ।
ਹੋਹੀ ਨਾ ਖਾਣ ਵਾਲੀ ਚੀਜ਼ਾਂ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ। ਪੀਣ ਵਾਲੇ ਪਾਣੀ ਨੂੰ।
ਬਿਲਕੁਲ-ਬਿਲਕੁਲ।
ਆਪਣੇ ਆਸ ਪਾਸ ਪਾਣੀ ਗੰਦਾ ਕਰਦੀ ਐਂ। ਆਪਣੇ ਘਰ ਪਾਣੀ ਕੱਜ ਕੇ ਰੱਖੋ ।
ਬਿਲਕੁਲ-ਬਿਲਕੁਲ। ਕੁੱਲ ।
ਜਵਾਂਮ ਸਾਨ ਬਪੜ ।
ਥੋੜਾ ਜ਼ੋਰ ਦੀ ਬੋਲੋ। ਤੁਹਾਡੀ ਥੋੜ੍ਹੀ ਆਵਾਜ਼ ਨਾ ਹਲਕੀ ਨਾ ਕੱਟ ਕੱਟ ਕੇ।
ਹਾਂਜੀ। ਸਾਨੂੰ ਨਾ ਆਪਣੇ ਕਹਿੰਡਿਆਂ ਕੱਪੜੇ। ਪੂੜੀਆਂ ਬਾਵਾਂ ਦੇ ਪਾ ਕੇ ਰੱਖਣੇ ਚਾਹੀਦੇ ਆ। ਤਾਂ ਕਿ ਸਾਨੂੰ ਮੱਛਰ ਮੱਖੀਆਂ ਕੱਟ ਨਾ ਸਕਣ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਦੇਖੋ ਅਸੀਂ ਅਗਰ। ਆਪਣੇ ਆਪ ਦੇ ਉੱਪਰ ਧਿਆਨ ਰੱਖਾਂਗੇ ਤਾਂ। ਦੇਖੋ ਸਾਡੀ ਹੈਲਥ ਅੱਛੀ ਰਹੇਗੀ ਜੇ ਅਸੀਂ ਆਪਣੇ ਆਪ ਦੇ ਉੱਪਰ ਧਿਆਨ ਈ ਨੀ ਦਵਾਂਗੇ ਤੇ ਫੇਰ, ਅਸੀਂ ਕੀ ਕਹਿ ਸਕਨੇ ਆ ਕਿਸੇ ਨੂੰ।
ਹਾਂਜੀ। ਕਿਉਂਕਿ ਇਹੀ ਐ ਨਾ। ਅਸੀਂ ਸਵਸਥ, ਅਸੀਂ ਠੀਕ ਰਵਾਂਗੇ। ਅਸੀਂ ਆਪਣੇ ਪਰਿਵਾਰ ਨੂੰ ਵੀ ਕਿਤੇ ਨਾ ਕਿਧਰੇ ਸਵਸਥ ਰੱਖ ਸਕਨੇ ਆ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਦੇਖੋ ਡਾਕਟਰ ਵੀ ਕਹਿੰਦੇ ਨੇ। ਆਪਣੇ ਘਰ ਸਫ਼ਾਈ ਰੱਖੋ। ਆਪਣਾ ਹਾਈਜੀਨ ਦਾ ਧਿਆਨ ਰੱਖੋ। ਡੇਲੀ ਹਾਈਜੀਨ ਦੇਖੋ ਡੇਲੀ ਰੋਜ਼ ਨਹਾਣਾ ਚਾਹੀਦਾ ਐ। ਕਈ ਲੋਗ ਐਸੇ ਵੀ ਨੇ ਜੋ ਨਹਾਉਦੇ ਵੀ ਨੀ ਰੋਜ਼ ਦੇਖੋ। ਰੋਜ਼ ਨਹਾਉਣਾ ਬਹੁਤ ਜ਼ਰੂਰੀ ਏ ਰੋਜ਼ ਬਰੱਸ਼ ਕਰਨਾ ਵੀ ਦੇਖੋ ਬਹੁਤ ਜ਼ਰੂਰੀ ਏ ਕਿਉਂਕਿ? ਅਸੀਂ ਰੋਜ਼ ਬਰੱਸ਼ ਕਰਾਂਗੇ ਤੇ ਸਾਡਾ ਜੇਹੜਾ ਦੰਦ ਸਾਡੇ ਸਾਫ਼ ਰਹਿਣਗੇ ਤੇ। ਉਹ ਜੋ ਅਸੀਂ ਪੂਰਾ ਦਿਨ ਖਾਂਨੇ ਆਂ। ਅਸੀਂ ਕੀ- ਕੀਟਾਣੂ ਜੋ ਮੂੰਹ 'ਚ ਨੀ ਜਾਣਗੇ ਉਹ
ਹਾਂਜੀ -ਹਾਂਜੀ ਔਹੀ ਨਾ, ਕਿ ਦੇਖੋ ਬਿਮਾਰ ਕਿੰਨੇ ਬਰਸਾਤਾਂ ਦੇ ਵਿੱਚ ਕੀਟਾਣੂ ਵਗੈਰਾ ਕਿੰਨੇ ਮੱਛਰ ਮੀਆਂ ਨਵੇ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ।
ਤੇ
ਹ
ਯੂਜ਼ ਕਰੀਏ ਹਾਂ ਹਾਂਜੀ ਲਗ ਵਗੈਰਾ ਪਾਵੇ ਅਸੀਂ ਪਾਣੀ ਬਦਲਦੇ ਰਹੀਏ ਕਿਧਰੇ ਪਾਣੀ ਨੂੰ ਖਲੋਣ ਨਾ ਦੇਈਏ।
ਬਿਲਕੁਲ ਬਿਲਕੁਲ ਤਾਂ ਗੱਡੇ ਹੋਣਗੇ ਤੇ ਉੱਥੇ ਪਾਣੀ ਭਰੇਗਾ। ਤੇ ਫੇਰ ਦੇਖੋ ਪਾਣੀ ਭਰੇਗਾ, ਤੇ ਫਿਰ ਕੀੜੇ ਮਕੌੜੇ ਤੇ ਵੇਖੋ ਆਰਾਮ ਨਾਲ ਆਣਗੇ ਈ ਆਣਗੇ ਔਹਨਾਂ ਦਾ ਘਰ ਬਣ ਜਾਏਗਾ ਫ਼ਿਰ ਉਥੇ।
ਹਾਂਜੀ ਔਹੀ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਆਪਣੇ ਘਰ ਚ ਹੀ ਨਹੀਂ ਆਸ ਪੜੋਸ ਵੀ ਥੋੜਾ ਧਿਆਨ ਦੇਣਾ ਚਾਹੀਦਾ ਹੈ। ਕਿ ਘਰ ਦੇ ਬਾਹਰ ਵੀ ਸਾਡੇ ਕਿਧਰੇ ਕੋਈ ਗੰਦਗੀ ਨਾ ਹੋਵੇ ਕੋਈ ਕੂੜਾ ਵਗੈਰਾ ਇੱਧਰ ਉਧਰ ਨਾ ਫੇਕੇ , ਬੰਦਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਬਾਈ ਦੇਖੋ ਤੁਸੀਂ ਅ
ਔਰ ਹਮੇਸ਼ਾ ਪਾਣੀ ਨੂੰ ਟੱਕ ਕੇ ਰੱਖੋ, ਖਾਣ ਵਾਲੀਆਂ ਚੀਜ਼ਾਂ ਨੂੰ ਟੱਕ ਕੇ ਰੱਖੋ।
ਬਿਲਕੁਲ ਜੀ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਹੈ, ਦੇਖੋ ਅਸੀਂ ਆਪਣੇ ਘਰ ਜਿੱਦਾਂ ਸਾਡੇ ਘਰ ਕੋਈ ਸਬਜ਼ੀ ਤੇ ਫਰੂਟ ਆਦਾ ਅਸੀਂ ਪਹਿਲੇ ਉਹਨੂੰ ਧੋਨੇ ਹਾਂ। ਤੇ ਧੋਣ ਤੋਂ ਬਾਅਦ ਅਸੀਂ ਉਹਨੂੰ ਫਰਿੱਜ ਚ ਰੱਖਣੇੇ ਆ, ਤੇ ਚਲੋ ਬੱਚਾ ਬੁੱਚਾ ਖਾਏਗਾ, ਤੇ ਉਹ ਧੋਣ ਦਾ ਤੇ ਹੈ ਨੀ। ਏਦਾਂ ਹੀ ਖਾ ਲਏਗਾ, ਚਲੋ ਖਾ ਦੇ ਲਏਗਾ। ਅਗਰ ਸਾਫ਼, ਅਸੀ ਇਂਝ ਇਦਾਂ ਰਖਦਾਗੇ, ਤੇ ਫਿਰ ਇੰਝ ਗੰਦਾ ਹੀ ਖਾ ਲਏਗਾ। ਲੇਕਿਨ ਸਾਨੂੰ ਧਿਆਨ ਰੱਖਣਾ ਪੈਂਦਾ
ਹਾਂਜੀ ਹਮੇਸ਼ਾ ਫਲ ਵਗੈਰਾ ਜੋ ਵੀ ਆ ਉਹ ਹਮੇਸ਼ਾ ਪੈਲੇ ਧੌਕੇ ਹੀ
ਬਿਲਕੁਲ ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ।
ਕਰਦੇ ਨੇ ਤੇ ਕਿਸੇ ਨਾ ਕਿ ਸੇ ਦੇ ਬੱਚਿਆਂ ਨੂੰ ਵੀ ਸਾਫ਼ ਸਫ਼ਾਈ ਦੇ ਬਾਰੇ ਜ਼ਰੂਰਤ
ਬਿਲਕੁਲ।
ਬੱਚੇ ਆਮ ਹ
ਬਿਲਕੁਲ ਜੀ ਬਿਲਕੁਲ, ਦੇਖੋ ਅਸੀਂ ਔਹੀ ਗੱਲ ਹੈ ਨਾ ਤੇ ਅਸੀਂ ਅਗਰ ਧਿਆਨ ਰੱਖਾਂਗੇ। ਦੇਖੋ ਸਾਡੀ ਹੈਲਥ ਵੀ ਅੱਛੀ ਰਹੇਗੀ।
ਔਹੀ ਅਸੀਂ ਇਦਾਂ ਧਿਆਨ ਨਹੀਂ ਦੇਵਾਂਗੇ, ਤੇ ਫੇਰ ਔਹੀ ਹੈ ਬਿਮਾਰੀਆਂ ਤੇ ਡਾਕ ਟਕ
ਬਿਲਕੁਲ ਜੀ ਬਿਲਕੁਲ, ਬਿਲਕੁਲ ਸਹੀ ਗੱਲ ਏ।
ਐਸ ਦਿਨਾ ਚ ਧਿਆਨ ਜ਼ਰੂਰ ਦੇਣਾ ਪਏਗਾ। ਆਪਣੇ ਘਰ ਵੀ ਆਪਣੇ ਆਪ ਦੋਸਤ ਵੀ ਇਹਨਾਂ ਨੂੰ ਨਹੀਂ ਪਤਾ ਹੌਨਾਂ ਨੂੰ ਸਮਝਣਾ ਪਏਗਾ
ਕੁਲ ਬਿਲਕੁਲ ਸਹੀ ਗੱਲ ਏ
ਦੋਹੀ ਗੱਲ ਕੋ ਅਸੀਂ ਧਿਆਨ ਰੱਖਾਂਗੇ, ਦੇਖੋ ਸਾਡੇ ਬ ਸਾਡੇ ਘਰ ਸਭ ਠੀਕ ਰਹਿਣਗੇ। ਤੇ ਅਸੀਂ ਧਿਆਨ ਨਹੀਂ ਰੱਖਾਂਗੇ, ਤੇ ਫਿਰ ਕੋਈ ਠੀਕ ਨੀ ਰਹੇਗਾ, ਲੇਕਿਨ ਸਾਨੂੰ ਧਿਆਨ ਦੇਣਾ ਚਾਹੀਦਾ, ਘਰ ਦੇ ਵਿੱਚ ਦੇਖੋ ਸਫ਼ਾਈ ਸਫੂਈ ਕਰਦੇ ਰਹਿਣਾ ਚਾਹੀਦਾ ਐ, ਤੇ ਆਪਣਾ ਹਾਏ ਜੀਵਨ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਏ।
ਹਾਂਜੀ ਕੋਈ ਗੱਲ ਸੁਣਾ
ਤੁਆਡੀ ਆਵਾਜ਼ ਨਾ ਥੋੜ੍ਹੀ ਸਾਫ਼ ਨੀ ਆਰੀ, ਥੋੜ੍ਹਾ ਤੁਸੀਂ ਬਾਹਰ ਆ
ਕਿਉਂਕਿ ਦੇਖੋ ਗਰਮੀਆਂ ਚ ਇਕਦਮ ਗਰਮੀ ਹੋ ਜਾਂਦੀ ਹੈ। ਹਨਾ, ਹੋਰ ਇਕਦਮ ਈ ਬਰਸਾਤ। ਤਾ ਆ ਜਾਂਦੀ ਹੈ।
ਬਿਲਕੁਲ- ਬਿਲਕੁਲ।
ਇਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਪਏਗਾ ਕਿਉਂਕਿ ਦੇਖੋ ਗਰਮੀ ਇਤਨੀ ਹੁੰਦੀ ਕਿ ਕਦੀ -ਕਦੀ ਸਾਨੂੰ ਏਸੀ ਦੀ ਵੀ ਹਵਾ ਨਹੀਂ ਲੱਗ ਪਾਉਂਦੀ ਔਰ ਹੁਣ ਇਤਨੀ ਥੋੜ੍ਹਾ ਮੌਸਮ ਸਹੀ ਹੈਗਾ ਕਿ ਸਾਨੂੰ ਹਵਾ ਲੱਗ ਰਹੀ ਹੈ ਪੱਖੇ ਦੀ ਵੀ
ਬਿਲਕੁਲ ਸਹੀ ਗੱਲ ਹੈ, ਦੇਖੋ ਹੁਣ ਏਦਾਂ ਹੀ ਦੇ ਮੌਸਮ ਖ਼ਰਾਬ ਹੋ ਜਾਂਦਾ ਦੇਖੋ ਹੁਣ ਕੀ ਕਹੀ ਕਿਸੇ ਨੂੰ ਹੁਣ ਦੇਖੋ ਲੋਕੀ ਪੇੜ ਵੀ ਕੱਟ ਦਿੰਦੇ ਨੇ ਤੇ ਅਸੀਂ ਕਹਿੰਦੇ ਹ ਕਿ ਚਲੋ ਮੀਹ ਨੀ ਆਂਉਦਾ, ਮੀਂਹ ਨੀ ਆਉਂਦਾ, ਮੀਂਹ ਕਿੱਥੋ ਆਜੇ ਪੇੜ ਹੀ ਨਹੀਂ ਹੈਗੇ ਦੇਖੋ
ਹਾਂਜੀ, ਉਹੀ ਨਾਲ ਸਾਨੂੰ ਬਾਹਰ ਦਾ
ਜੇ ਪੇੜ ਹੋਏਗਾ ਤੇ ਦੇਖੋ ਪੇੜ ਹੋਣਗੇ ਤੇ ਗਰਮੀ ਥੋੜੀ ਘੱਟ ਵੀ ਹੋਏਗੀ, ਹਵਾ ਲੱਗੇਗੀ ਹੁਣ ਪੇੜ ਹੀ ਕੱਟ ਦਿੰਦੇ ਨੇ, ਤੇ ਫਿਰ ਹਵਾ, ਹਵਾ ਕਿੱਥੋਂ ਲੱਗਣੀ ਹੈ
ਉਹੀ ਨਾ, ਕਹਿਣ ਦਾ ਮਤਲਬ ਉਹੀ ਵੀ ਸਾਨੂੰ ਬਾਹਰ ਦਾ ਵੀ ਕਰ ਹੋਰ ਬਿਮਾਰੀਆਂ ਬਣਾਉਂਦੀਆਂ ਨੇ, ਲੋਕਾਂ
ਬਿਲਕੁਲ, ਬਿਲਕੁਲ
ਫਿਲ ਕਰਕੇ ਬ ਵੀ ਆਪਣੇ ਬੱਚਿਆਂ ਨੂੰ
ਹਾਂਜੀ, ਹਾਂਜੀ ਬਿਲਕੁਲ ਸਹੀ ਕਹਿੰਦਾ ਵਾ ਆਪਣਾ ਹਾਈਜੀਨ ਦਾ ਤੇ ਆਪਣੀ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ, ਦੇਖੋ ਅਸੀਂ ਘਰ ਸਫ਼ਾਈ ਰੱਖ ਰੱਖਾਂਗੇ ਨਾ, ਬਿਮਾਰੀਆਂ ਸਾਡੇ ਘਰ ਨੀ ਆਉਣਗੀਆਂ ਜੇ ਅਸੀਂ ਘਰ ਸਫ਼ਾਈ ਨਹੀਂ ਰੱਖਾਂਗੇ, ਸਾਡੇ ਘਰ ਬਿਮਾਰੀਆ ਹੋਰ, ਇੱਕ ਗੱਲ ਹੋਰ ਦੇਖੋ ਅਗਰ ਅਸੀਂ ਆਪਣੇ ਘਰ ਸਫ਼ਾਈ ਰੱਖਾਂਗੇ, ਤੇ ਦੋ ਲੋਕ ਆਉਣਗੇ, ਉਹ ਵੀ ਕਹਿੰਦੇ ਚਲੋ ਅਗਲੇ ਬੰਦੇ 'ਚ ਘਰ ਗਏ ਸੀ ਉਹਨੇ ਆਪਣੇ ਘਰ ਸਫ਼ਾਈ ਰੱਖੀ ਦੀ ਸੀ ਤੇ ਅਸੀਂ ਘਰ ਗੰਦ ਪਾਵਾਂਗੇ, ਦੂਸਰੇ ਲੋਕ ਵੀ ਆ ਗਏ ਤੇ ਕੀ ਕਹਿਣ ਗਏ, ਘਰ ਗਏ ਸੀ ਘਰ ਇੰਨਾ ਗੰਦ ਪਿਆਦਾ ਸੀ, ਉਹਨਾਂ ਦੇ
ਉਹੀ, ਉਹੀ ਮੈਂ ਆਪ ਨੂੰ ਕਹਿਣਾ ਚਾਹ ਰਹੀ ਹਾਂ, ਕਿ ਸਾਨੂੰ ਆਪਣੇ ਘਰ ਦੀ ਇਤਨੀ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ ਬਹੁਤ ਸਾਫ਼ ਸਫ਼ਾਈ ਰੱਖਣੀ, ਨਹੀਂ ਕਿ ਪਾਣੀ ਰੋੜੇ ਚਲੇ ਜਾ ਰਹੇ ਪੜ੍ਹਾਈ ਕਰਦੇ ਚਲੇ ਜਾ ਰਹੇ ਆ, ਗ਼ਲਤ ਹੈ, ਲੇਕਿਨ ਇਸ ਤਰ੍ਹਾਂ ਕਰੋ ਕਿ ਨਾ ਮਤਲਬ, ਘੱਟ ਤੋਂ ਘੱਟ ਪਾਣੀ ਵੀ ਯੂਜ ਹੋਵੇ ਔਰ ਅੱਛੀ ਤਰ੍ਹਾਂ ਅਸੀਂ ਆਪਣੇ ਘਰ ਨੂੰ, ਸਾਫ- ਸੁਥਰਾ ਵੀ ਕਰ ਸਕੀਏ ਹਨਾ, ਕੱਪੜੇ ਹਮੇਸ਼ਾ, ਡਿਟੋਲ ਦਾ ਯੂਜ ਕਰਨਾ ਚਾਈਦੈ ਸਾਨੂੰ ਅੱਜ ਕੱਲ ਦੇ ਬਰਸਾਤ ਦੇ ਮੌਸਮ ਇੱਚ, ਪੂਰੀਆਂ ਬਾਵਾਂ ਦੇ ਕੱਪੜੇ ਪਾਨੇ ਚਾਈਦੇ ਨੇ। ਹੈ ਨਾ
ਬਿਲਕੁਲ, ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ, ਲੇਕਿਨ ਦੇਖੋ ਅਗਰ ਅਸੀਂ ਅੱਜ ਕੱਲ੍ਹ ਦੇਖੋ ਮੌਸਮ, ਬਰਸਾਤਾਂ ਲੱਗ ਗਈਆਂ ਨੇ ਜੇ ਅਸੀਂ ਆਪਣੇ ਘਰ ਸਫ਼ਾਈ ਨੀ ਨਾ ਕਰਾਂਗੇ, ਗੱਡੇ ਵੱਡੇ ਹੋਣਗੇ, ਅਸੀਂ ਉਹ ਨਹੀਂ ਭਰਾਵਾਂਗੇ ਨਾ ਬਸ ਪਾਣੀ ਜਮਾ ਹੋਣ ਲੱਗ ਜਾਏਗਾ, ਤੇ ਫਿਰ ਉਹ ਸਾਨੂੰ ਬਿਮਾਰੀਆਂ ਦਾ ਸਾਨੂੰ ਖ਼ਤਰਾ ਹੋ ਜਾਏਗਾ।
ਹਾਂਜੀ -ਹਾਂਜੀ, ਉਹੀ ਕਹਿਣ ਦਾ ਮਤਲਬ ਰਹਿੰਦਾ, ਚਲੋ ਅਗਰ ਨਹੀਂ। ਕਰਵਾ ਸਕਦੇ ਤੇ ਕੋਈ ਐਸੀ ਗੱਲ ਨੀ ਹੈਗੀ, ਉਹਨੂੰ ਝਾੜੂ ਮਾਰ ਕੇ ਸਾਫ ਤੇ ਕਰ
ਦੇਖੋ ਜੀ ਮੇਰੇ ਵਾਲਾ ਤੁਸੀਂ ਨਹੀਂ ਭਰਵਾ ਸਕਦੇ ਠੀਕ ਹੈ, ਲੇਕਿਨ ਤੁਸੀਂ ਉਹਦੇ ਵਿੱਚ ਤੁਸੀਂਸੀਂ ਨਹੀਂ ਭਰਵਾ ਸਕਦੇ। ਚਲੋ ਠੀਕ ਹੈ, ਆਪਾਂ ਪੋਚਾ ਮਾਰਦੇ ਹਾਂ ਤੇ ਪਾਣੀ ਕਢ ਸਕਦੇ ਹਾਂ ਉਹ ਚੋਂ।
ਠੀਕ ਹੈ।
ਹਾਂ ਬਿਲਕੁਲ, ਉਹਹੀ ਇਹਨਾਂ ਦੀ ਦੇਖੋ ਪਰ ਅਸੀਂ ਸਫ਼ਾਈ ਰੱਖਾਂਗੇ ਤੇ ਦੇਖੋ ਸਫ਼ਾਈ ਰਹੇਗੀ, ਜੇ ਸਫ਼ਾਈ ਅਪਣੇ ਘਰ ਸਫ਼ਾਈ ਨੀ ਰੱਖਾਂਗੇ ਤੇ ਫੇਰ ਹੁਨ ਦੇਖੋ, ਅਸੀਂ ਕੈਨੇ ਆ ਕਿ ਬਾਰ ਦਾ ਖਾਨਾ ਨਾ ਖਾਯਾ ਕਰੋ ਕਯੋਂ ਕੈਨੇ ਆ ਕਿ ਬਾਰ ਲੋਕ ਕਿ ਜੋ ਨੇ, ਉਹ ਸਫਾਈ ਨੀ ਰੱਖਦੇ ਫਿਰ ਦੇਖੋਗੇ ਨਾ, ਠੇਲਿਆਂ ਤੇ, ਢਾਬਿਆਂ ਤੇ ਇੱਕ ਕੱਪੜਾ ਹੁੰਦਾ ਜੋ ਕਾਲੇ ਤੋੰ ਪੀਲਾ, ਪੀਲੇ ਤੋਂ ਕਾਲਾ ਹੁੰਦਾ ਰਹਿੰਦਾ, ਜੋ ਕੱਪੜੇ ਮਾਰਦੇ ਰਹਿੰਦੇ ਨੇ ਤੇ ਉਹਹੀ ਹੀ ਕਰਦਾ ਕਰਦੇ ਰਹਿੰਦੇ ਨੇ, ਗੰਦਾ ਕੱਪੜਾ ਸਿਲੈਪ ਤੇ ਮਾਰਣਗੇ ਉਹਨਾਂ ਲਈ ਅ ਅਗਲੇ ਬੰਦੇ ਆਪਣਾ ਹੱਥ ਪੂੰਜ ਲੈਂਦੇ ਨੇ ਤੇ ਉਹਦੇ ਨਾਲ ਹੀ ਸਭ ਕੁਛ ਕਰ ਲੈਂਦੇ ਨੇ
ਉਹਦੇ ਨਾਲ ਹੀ ਭਾਂਡ
ਬਿਲਕੁਲ ਤੁਸੀਂ ਕਹਿ ਦੋ। ਤੁਹਾਡਾ ਚਮਚ ਗੰਦਾ ਏ, ਤੁਹਾਨੂੰ ਇਹ ਕੱਪੜਾ ਚਮਚ ਨਾਲ ਪੂੰਜ ਕੇ ਦੇਏਗਾ ਉਹ। ਤੇ ਬਸ ਉਹ ਦੇਖੋ ਕਿ ਹਾਈਜੀਨ ਨੀ ਰੱਖਦੀ ਕਿ ਸਫ਼ਾ ਨਹੀਂ ਲੱਗਦਾ ਕਹਿਣ ਦਾ ਮਤਲਬ ਉਹੀ ਕਿ ਦੇਖੋ ਘਰ ਹੋਏ ਚਾਹੇ ਬਾਹਰ ਹੋ ਜਾਂ ਸਾਡਾ ਕਹਿਿੰਦਾ ਮਤਲਬ। ਤਾਂ ਅਗਰ ਬਾਹਰ ਵਾਰ ਬੰਦਾ ਖਾਣਾ ਸਫ਼ਾਈ ਨਾ ਬਣਾਏਗਾ ਪੂਰੀ। ਧਿਆਨ ਰੱਖੇਗਾ ਸਫ਼ਾਈ ਮ। ਸਫਾਈ ਨਾਲ ਖਾ ਪੀ ਦੇ ਸਭ ਕੰਮ ਸਫ਼ਾਈ ਨਾ ਕਰੇ ਅਸੀਂ ਫੇਰ ਅਸੀਂ ਕਹਾਂਗੇ ਹੀ ਨਹੀਂ। ਕਿ ਬਾਹਰ ਦਾ ਖਾਣਾ ਗ਼ਲਤ ਹੈ। ਲੇਕਿਨ ਬਾਹਰ ਦਾ ਖਾਣਾ ਗਲਤ ਕੀ ਕਿਉਂਕਿ ਉਹ ਸਫਾਈ ਨਲ ਨਹੀਂ ਬਣਾਉਂਦੇ ਤਾਂ ਗਲਤ ਹੈ ਬਾਹਰ ਦਾ ਖਾਣਾ।
ਖੁੱਲ੍ਹਲਾ ਪਿਆ ਰਹਿੰਦਾ ਏ ਕੋਈ ਚੂਹਾ ਮੁੂੰਹ ਮਾਰਦਾ ਕੋਈ ਮੱਖੀਆਂ।
ਵੀ ਉਹ ਇੱਕੋ ਕੱਪੜਾ ਹੁੰਦਾ ਉਹਨਾਂ ਕੋਲ ਉਹਨਾਂ ਲਈ ਆਪਣੇ ਹੱਥ ਪੂੰਜਣਗੇ ਉਹ ਸਲੇਿਪ। ਪੂੰਝਣਗੇ ਉਹਦੇ ਨਾਲ ਹੀ ਕੋਈ ਚੀਜ਼ ਕੱਢਣੀ ਹੋਵੇਗੀਂ ਕੱਪੜਾ। ਕੱਢਣ ਵੇਲੇ ਯੂਜ ਕਰ ਲੈਂਗੇ ਪ੍ਰੋਬਲਮ ਇੱਥੇ ਆ ਜਾਂਦੀ ਹੈ।
ਦੇਖੋ ਜੀ ਉਹ ਤੇ ਬਾਹਰ ਦਾ ਖਾਣ ਬਾਹਰ ਦੇ ਲੋਕ ਨੇ ਉਹ ਤੇ ਬਾਹਰ ਵਾਕਣ ਹੀਂ ਟ੍ਰੀਟ ਕਰਨਗੇ। ਜੋ ਅਸੀਂ ਘਰ ਆਪਣਾ ਯੂਜ ਕਰਾਂਗੇ ਉਹ। ਆਪਣੇ ਮਤਲਬ ਸਾਨੂੰ ਪਤਾ ਸੀ ਆਪਣੇ ਪਰਿਵਾਰ ਨੂੰ ਸਵਸਥ ਰੱਖਣਾ ਉਹਨਾਂ ਵੱਲੋਂ ਕੀ ਉਹਨਾਂ ਨੂੰ। ਪੈਸੇ ਮਿਲ ਗਏ ਰੋਟੀ ਖਵਾ ਕੇ। ਉਹਨੂੰ ਤੁਸੀਂ ਮਰੋ ਜੀਓ ਮਰਜ਼ ਹੋੋ ਉਹਨੂੰ ਕੋਈ ਮਤਲਬ ਨ ਹੈ। ਹਨ ਇਸ ਕਰਕੇ ਤੁਹਾਨੂੰ ਆਪਣੇ ਸਵਸਥ ਦਾ ਧਿਆਨ ਖੁਦ ਰੱਖ। ਰੱਖਣਾ ਪਏਗਾ।
ਬਿਲਕੁਲ ਦੇਖੋ ਸਾਡੇ ਆਪਣੇ ਹੱਥ ਚ ਅਸੀਂ ਆਪਣਾ ਕਿੱਦਾਂ ਸਫ਼ਾਈ ਕਰਦੇ ਹਾਂ ਕਿੱਦਾਂ ਆਪਣਾ ਡੇਲੀ ਹਾਈਜੀਨ ਰੱਖਦੇ ਹਾਂ। ਤੇ ਕਿੱਦਾਂ ਆਪਣੇ ਆਪ ਨੂੰ ਅੱਛਾ ਰੱਖਦੇ ਹਾਂ ਸਭ ਸਾਡੇ ਹੱਥ ਤੱਕ ਅਸੀਂ ਕਰਾਂਗੇ ਤਾਂ ਵੀ ਅੱਛਾ ਹੈ। ਜੇ ਅਸੀਂ ਨਹੀਂ ਕਰਾਂਗੇ ਦੇਖੋ ਤਾਂ ਵੀ ਸਾਡੇ ਵਾਸਤੇ ਹੀ ਗ਼ਲਤ ਹੈ ਕਰਾਂਗੇ ਤੇ ਸਾਡੀ ਹੈਲਥ ਅੱਛੀ ਹੋਏਗੀ। ਕਰਾਂਗੇ ਤੇ ਸਾਡੀ ਹੈਲਥ ਹੀ ਖਰਾਬ ਹੋਏਗੀ।
ਹਾਂਜੀ ਆਪ ਨੂੰ ਗੱਲ ਕਰਕੇ ਗੱਲ ਕਰਕੇ ਬਹੁਤ ਅੱਛਾ ਲੱਗਿਆ। ਨੈਕਸਟ ਟਾਈਮ ਜ਼ਰੂਰ ਕਾਲ ਕਰਾਂਗੇ ਸਤਿ। ਸ੍ਰ ਅਕਾਲ।
ਓਕੇ ਸਤਿ ਸ਼੍ਰੀ ਅਕਾਲ।